ਸਤਿ ਸ਼੍ਰੀ ਅਕਾਲ ਜੀ।
ਤੇ ਹੋਰ ਠੀਕ ਹੋ ਵਧੀਆ ਭਾਜੀ।
ਵਧੀਆ ਵਧੀਆ ਭਾਜੀ ਤੁਸੀਂ ਦੱਸੋ।
ਵਧੀਆ ਜੀ ਗੁਰੂ ਮਹਾਰਾਜ ਦੀ ਕਿਰਪਾ ਹੈ, ਜੀ ਹੋਰ ਕੀ ਕਰ ਰਹੇ ਹੋ।
ਬਸ ਕੁਛ ਨੀ ਪਾਜੀੇ ਬੈਠੇ ਸੀ।
ਅੱਛਾ, ਕਿਥੇ ਤੱਕ ਪੜ੍ਹਾਈ ਕੀਤੀ ਪਾਜੀ ਤੁਸੀ? ਤੁਹੀ ਪੜ੍ਹਾਈ ਕਿੱਥੇ ਤੱਕ ਕੀਤੀ ਏ?
ਮੈਂ ਪਾਜੀ ਹੁਣ ਬੀ ਟੈੱਕ ਕਰ ਰੇਆਂ।
ਅੱਛਾ-ਅੱਛਾ ਚਲੋ ਵਧੀਆ ਪਾਜੀ ਮੰਨ ਲਾ ਕੇ ਪੜ੍ਹਾਈ ਕਰੋ।
ਹਾਂਜੀ-ਹਾਂਜੀ ਪਾਜੀ ਤੁਸੀ ਦੱਸੋ ਬਸ।
ਮੈਂ ਟਵੈਲਥ ਕੀਤੀ ਏ ਜੀ।
ਅੱਛਾ ਪਾਜੀ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ‌।
ਓ ਦੇਖ ਦੇਖੋ ਜਿੰਨੀੇ ਬੰਦੇ ਦੀ ਸਮਰੱਥਾ ਹੁੰਦੀ ਦੀ ਐ ਓਨੀੇ ਬੰਦਾ ਅ ਪੜ੍ਹਾਈ ਕਰਦਾ ਹੈਗਾ ਬੰਦੇ ਅ ਦੇਖੋ ਕਿਸੇ ਦੀ ਫਾਈਨੈਂਸਲ ਪ੍ਰੋਬਲਮ ਹੋਂਦੀ ਏ ਕਿਸੇ ਦੀ ਘਰ ਦੀ ਦਿੱਕਤ ਹੋਂਦੀ ਐ। ਐ ਚੀਜ਼ ਹੈਗੀ ਦੇਖੋ ਮੇਨ ਮੇਨ ਜੜੀ ਅਸੀ ਅਪਲਾਈ ਕਰ ਰਏ ਆਂ ਓ ਮੁਕਾਮ ਤੱਕ ਪਹੁੰਚੇ ਬਸ।
ਸਈ ਗੱਲ ਏ।
ਏਹੀ ਹੋਣਾ ਚਾਈ, ਕਈ ਵਾ ਦੇਖੋ ਨਹੀ ਦੇਖ਼ੇਆ ਹੋਣਾ ਬੰਦੇ ਪੀ ਐਚ ਡੀ ਕਰ ਲੈਂਦੇ ਨੇ ਓ ਵੇਲੇ ਘੁੰਮਦੇ ਵੇ। ਐ ਨਾ ਕਿਉਂਕਿ
ਐ, ਐ ਤੇ ਨੀ ਹੈਗਾ ਬੇ ਬੇਰੁਜ਼ਗਾਰ ਬੈ ਠੇ ਓ ਕੰਮ ਤਾਂ ਕਰ ਰੇ ਓ ਨਾ ਵ ਕੇ ਮਾਂ ਪਿਆ, ਮਾਂ ਪਿਆ ਅ ਬੁਢਾਪੇ ਵਿੱਚ ਮਾਂ ਬਾਪ ਨੇ
ਹਾਂ ਬਿਲਕੁਲ-ਬਿਲਕੁਲ ਅਸੀ ਓਈ ਕੰਮ ਕਰ ਰੇ ਆਂ ਪਾਜੀ। ਓ ਦੇਖੋ ਅਜੇ ਵੀ ਪਾਏਆ ਟਵੈਲਥ ਕੀਤੀ ਏ ਤੇ ਅਸੀ ਆਪਣੇ ਮੁਕਾਮ 'ਤੇ ਬੈਠੇ ਆਂ। ਸਾਨੂੰ ਕੋਈ ਦਿੱਕਤ ਨੀ ਕੋਈ ਪਰੇਸ਼ਾਨੀ ਨੀ। ਪਰਿਵਾਰ ਵਦੀਏ ਨਾਲ ਕੰਮ ਚੱਲ ਰਿਆ ਹੈਗਾ। ਸਾਡਾ ਵੀ ਕੰਮ ਚੱਲਦਾ ਕੋਈ ਦਿੱਕਤ ਨੀ ਜੀ। ਕਈ ਬੰਦੇ ਓ ਮੈਂ ਓਈ ਗੱਲ ਕਰਾਂ ਤੇ ਬੰਦੇ ਨੇ ਪੀ ਐਚ ਡੀ ਤੱਕ ਕਰ ਲੇਂਦੇ ਨੇ, ਮਾਸਟਰ ਕਰ ਲੈਂਦੇ, ਮਾਸਟਰ ਦੀ ਡਿਗਰੀ ਕਰ ਲੈਂਦੇ ਪਰ ਓ ਕੋਈ ਫਾਇਦਾ ਨੀ ਓ ਨੇ ਵੇਲੇ ਪਏ ਰੇਂਦੇ ਨੇ। ਅ ਕਰਜ਼ਾ ਚੁੱਕ ਕੇ ਓ ਹੰ ਫਿਰ ਲੋਕਾਂ ਨੂੰ ਫਿਰ ਓ ਕੰਮ ਕਰਦੇ ਨੇ ਆਪਣਾ ਕੋਈ ਫਾਇਦਾ ਥੋੜ੍ਹੀ ਹੁੰਦਾ ਇਸ ਚੀਜ਼ ਦਾ ਫੇਰ। ਪੜ੍ਹਾਈ ਕਰਨ ਦਾ ਤੇ ਪੜ੍ਹਾਈ ਦਾ ਮੈਂ ਐਜੂਕੇਸਨ ਦਾ ਮਤਲਬ ਪਾਜੀ ਏਈ ਐ ਕਿ ਐਜੂਕੇਸਨ ਨੂੰ ਸਮਝੀਏ। ਸਮਝ ਕੇ ਤੇ ਕੰਮ ਕਰੀਏ। ਏ ਥੋੜ੍ਹਾ ਏ ਕਿ ਐਜੂਕੇਸਨ ਖਾਲੀ ਇੱਕ ਅ ਅਰਨਿੰਗ ਦਾ ਜਰਨਾ ਜ਼ਰੀਆ ਹੈਗੈ। ਕਿ ਅਸੀ ਵੀ ਪੜ੍ਹੀਏ ਤੇ ਕਮਾਈਏ, ਨੌਕਰੀ ਕਰੀਏ। ਕੈਂਦੀ ਏ ਨਈ ਐਜੂਕੇਸਨ ਦੇਖੋ ਅ ਜੀਪਨ ਬੰਦੇ ਦਾ ਜੀਵਨ ਵੀ ਬਦਲਦੀ ਏ।
ਹਾਂਜੀ-ਹਾਂਜੀ ਐਜੂਕੇਸਨ ਬੋਹੋਤ ਇੰਪੋਰਟੈਂਟ ਐ ਅੱਜ ਦੇ, ਅੱਜ ਦੇ ਟੈਮ ਲਈ।
ਹਾਂਜੀ, ਬਿਲਕੁਲ-ਬਿਲਕੁਲ ਪਾਜੀ ਬਿਲਕੁਲ।
ਜੇ ਅਗਰ ਸਾਡੇ ਕੋਲ ਐਜੂਕੇਸ਼ਨ ਨੀ ਹੋਏਗੀ ਨਾ ਠੀਕ ਏ ਜੀ ਅੱਜ ਕੱਲ੍ਹ ਸਾਡ ਐਜੂਕੇਸ਼ਨ ਪੈਸਾ ਨੀ ਹੋਏਗਾ, ਕੋਈ ਸਾਡੇ ਘਾਰ ਨਾਲ ਨੀ ਬੋਲਣਾ
ਹਾਂਜੀ, ਬਿਲਕੁਲ ਜੀ ਬਿਲਕੁਲ।
ਹਾਂਜੀ-ਹਾਂਜੀ ਐਜੂਕੇਸਨ ਸਾਨੂੰ ਅੱਗੇ ਹਾਈ ਸੈਲਰੀ ਦੀ
ਬਿਲਕੁਲ ਸ ਦੇਖੋ ਜੋ ਹੂਨ ਉਵਈ ਦੇਂਦੀ ਏ ਨਾਲੇ ਫਿਰ ਕਿ ਅੱਜ ਕੱਲ੍ਹ ਜੜਾ ਐਡਵਾਂਸ ਐ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ ਐ ਨਾ ਅੱਜ ਓਦੇ ਲਈ ਵੀ ਬੜਾ ਜ਼ਰੂਰੀ ਹੈਗਾ। ਅੱਜ ਕੱਲ੍ਹ ਤਾਂ ਦੇਖੋ ਜੜੇ ਅਨ ਜੜੇ ਅਨਪੜ੍ਹ ਵਿਚਾਰੇ ਰੈਗੇ ਨੇ, ਜਿਨੇ ਜੜੇ ਪੜੇ ਲਿੱ ਖ਼ੇ ਨੀ ਓਨਾਂ ਨੂੰ ਕੋਈ ਵੀ ਅੱਜ ਕੱਲ੍ਹ ਆ ਕਰਕੇ ਓਨਾਂ ਦਾ ਬੇਵਕੂਫ ਬਣਾ ਕੇ ਚਲਾ ਜਾਂਦਾ ਹੈਗਾ ਓਨਾ ਕੋਏ ਕੋ ਕਿਤੇ ਵੀ ਵੇ ਦੇਖਲਓ ਉਹਨਾਂ ਨੂੰ ਬੇਫਕੂ ਬਣਾ ਦਿੰਦੇ ਲੋਕੀ, ਕੋਈ ਉਹਨਾਂ ਦਾ ਕੰਮ ਹੀ ਨੀ ਕਰਦਾ ਕਿ ਬੈਂਕ ਚਲੇ ਜਾਓ ਤੁਸੀਂ ਇਹ ਲਾਓ ਕਰਕੇ ਦੋ, ਵਿਚਾਰੇ ਪਰੇਸ਼ਾਨ ਹੋ ਜਾਂਦੇ ਅਸੀਂ ਕੀ ਕਰੀਏ ਕਿ ਉਹਨਾਂ ਨੂੰ ਸਮਝ ਹੀ ਨੀ ਪੈਂਦਾ, ਕੀ ਕਰਨਾ ਕੀ ਹੈਗਾ
ਹੁਣ ਜਿਹੜੇ ਗ਼ਰੀਬ ਬੰਦੇ ਨੇ, ਅਨਪੜ੍ਹ ਬੰਦੇ ਨੇ, ਉਹਨਾਂ ਨੂੰ, ਪਤਾ ਕੋਈ ਵੀ ਪਾਗਲ ਬਣਾ ਦਿੰਦਾ, ਉਹਨਾਂ ਨੂੰ ਫੋਨ ਚਲਾਉਣ ਦਾ ਮਤਲਬ ਹੀ ਨਹੀਂ ਪਤਾ, ਕੀ ਹੁੰਦਾ ਐਜੂਕੇਸ਼ਨ ਤਾਂ ਬਤਲ ਬ ਉਹ ਚਾਹੁੰਦੇ ਰਹੇ ਕਿ ਸਾਡੇ ਜਿਹੜੇ ਬੱਚੇ ਨੇ ਉਹ ਆਪਣਾ, ਹਾਈ ਸਟੱਡੀ ਕਰੇ, ਠੀਕ ਹੈ ਸਾਡੇ ਨਾਮ ਰੋਸ਼ਨ ਕਰੀਏ ਠੀਕ ਹੈ, ਹਾਈ ਸਾ ਜੋਬ ਇਹ ਨੂੰ ਐਜੂਕੇਸ਼ਨ ਦਾ ਮਤਲਬ ਪਤਾ ਲੱਗੀ
ਬਿਲਕੁਲ- ਬਿਲਕੁਲ ਭਾਜੀ ਬਿਲਕੁਲ ਤੇ ਦੇਖੋ, ਇਹੀ ਐਜੂਕੇਸ਼ਨ ਤਾਂ ਕਰੀ ਜ਼ਰੂਰੀ ਦੇਖੋ ਬਿਨਾਂ ਕ ਸਾਡੇ ਮਤਲਬ ਕਹ ਬਜ਼ੁਰਗ ਕਹਿੰਦੇ ਨੇ ਕਿ ਜਿਹਦਾ, ਜਿਹੜਾ ਬਿਨਾ ਪੜ੍ਹਿਆ ਇਨਸਾਨ ਹੁੰਦਾ ਉਹ ਤਾਂ ਪਸ਼ੂ ਸੰਭ ਵਰਗਾ ਆ ਗਿਆ ਸਮਝ ਲਓ
ਹਾਂਜੀ- ਹਾਂਜੀ, ਹਾਂਜੀ' ਹਾਂਜੀ ਸਰਕਾਰ ਸਰ ਸਰਕਾਰ ਨੂੰ ਵੀ ਆਪਾਂ, ਅਹ ਸਰਕਾਰ ਨੂੰ ਵੀ, ਅਹ ਕਦਮ ਉਠਾਉਣਾ ਚਾਹੀਦਾ ਜਿਹੜੇ ਗਰੀਬ ਗ਼ਰੀਬ ਬੰਦਾ ਉਹਦੇ ਉਹਦੇ ਲਈ ਐਜੂਕੇਸ਼ਨ ਫਰੀ ਕਰੀਏ ਤਾਂ ਕਿ ਉਹ ਆਪਣਾ ਬੱਚਾ ਪੜ੍ਹਾ ਸਕੇ ਜੀ ਕਿਹੀ, ਕਈ ਵਾਰ ਦੇਖੋ ਜੀ ਤੁਹਾਡੀ ਗੱਲ ਕਰੀਏ, ਦੇਖੋ ਕਈ ਵਾਰ, ਅਹ! ਅਫੋਰਡ ਨਹੀਂ ਹੋ ਪਾਉਂਦਾ, ਪੇਰੈਂਟਸ ਕੋਲ, ਠੀਕ ਹੈ ਜੀ ਐਜੂਕੇਸ਼ਨ ਫਰੀ ਕਰਨੀ ਚਾਹੀਦੀ ਹੈ ਠੀਕ ਹੈ ਬੱਚੇ ਲਈ ਅਸਾਨ ਕਰਨਾ ਚਾਹੀਏ, ਦੇਖੋ ਅੱਜ- ਕੱਲ੍ਹ ਬ ਬੱਚੇ ਨੂੰ, ਕਿੰਨਾ ਜ਼ੋਰ ਪਾ ਰਹੇ ਨੇ ਐਜੂਕੇਸ਼ਨ ਤੇ, ਠੀਕ ਹੈ ਭਾਰੀ- ਭਾਰੀ ਕਰਤਾ ਕਿਤਾਬਾਂ ਚੱਕ ਰਹੇ ਨੇ, ਠੀਕ ਹੈ ਬੱਚੇ ਲੈਪਟੋਪ ਚੱਕ ਰਹੇ ਨੇ, ਠੀਕ ਹੈ ਉਹ ਸਾਰਾ ਉਹਨਾਂ ਦਾ ਭਾਰ ਮੋਢੇ ਤੇ ਆ ਰਿਹਾ, ਠੀਕ ਹੈ, ਅੱਜ- ਕੱਲ ਦੇਖੋ ਜੀ ਤੁਸੀਂ, ਮਤਲਬ ਕੀ ਤੁਸੀਂ ਮੈਰਿਡ ਹੋਣੇ
ਹਾਂਜੀ -ਹਾਂਜੀ -ਹਾਂਜੀ
ਹਾਂਜੀ, ਦੇਖੋ ਬੱਚੇ ਨੇ ਅੱਜ-ਕੱਲ, ਠੀਕ ਹੈ
ਹਾਂਜੀ
ਵੱਡੇ ਬੱਚੇ ਦੀ ਕਲਾਸ ਥੱਲੇ ਹੋ ਗਈ ਹੈ, ਠੀਕ ਹੈ ਉਹ, ਛੋਟੇ ਬੱਚੇ ਦੀ ਕਲਾਸ ਜਿਹੜੇ ਨਰਸਈ ਨਰਸ ਕੇ ਜੀ ਜਾਣ ਉਹ ਫਸਟ ਫਲੋਰ, ਸੈਕਿੰਡ ਫਲੋਰ, ਦੇਖੋ ਜੀ ਅਹ ਭਾਰ ਦਾ ਹੁੰਦਾ ਹੀ ਕਿਤਾਬਾਂ ਦਾ ਠੀਕ ਹੈ ਜੀ, ਉਹ ਉਹਨਾਂ ਦੇ ਸ਼ੋਲਡਰ ਤੇ ਪੜ ਰਿਹਾ ਠੀਕ ਮੋਢਿਆਂ ਦੇ, ਠੀਕ ਹੈ ਉਹ ਉਹਨਾਂ ਦੀ ਹਾਈ ਹਾਈਟ ਘੱਟਦੀ ਜਾ ਰਹੀ ਹੈ
ਬਿਲਕੁਲ -ਬਿਲਕੁਲ
ਠੀਕ ਹੈ, ਇਹ ਥੋੜ੍ਹਾ ਸਰਕਾਰ ਨੂੰ ਦੇਖਣਾ ਚਾਹੀਦਾ
ਹ ਦੇਖਣਾ ਚਾਹੀਦਾ, ਨਾਲੇ ਜਿਹੜੇ ਵਿਚਾਰੇ ਦਿਹਾੜੀਦਾਰ, ਮਜ਼ਦੂਰ ਨੇ, ਜਿਹੜੇ ਗ਼ਰੀਬ ਨੇ, ਰਿਕਸ਼ਾ ਵਾਲੇ ਨੇ ਉਹਨਾਂ ਦੇ ਬ ਬੱਚੇ ਵਿਚਾਰੇ ਇੰਨੀ ਮਹਿੰਗਾਈ ਕਰਕੇ ਨਹੀਂ ਪੜ੍ਹ ਪਾਉਂਦੇ, ਤੇ ਗੌਰਰਮੈਂਟ ਨੂੰ ਕੁੱਝ ਇਹੋ ਜਿਹੇ ਪੋਲਿਸੀ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੇ ਵਿਚਾਰੇ ਉਹਨਾਂ ਦੇ ਗਰੀਬ ਬੱਚੇ ਨੇ ਉਹ ਪੜ੍ਹ ਸਕਣ ਵਧੀਆ ਜੇ ਕਿਸੇ ਨੂੰ ਪ੍ਰਾਪਤ ਹੋ ਸਕੇ ਹਨਾ, ਜਿਵੇਂ ਕਹਿ ਲਓ ਕਿ ਉਹ ਤੋਂ ਵਿਚਾਰੇ ਨਹੀਂ ਪੜ ਪਾਏ ਉਹ ਵਿਚਾਰੇ ਦਿਹਾੜੀ ਮਜ਼ਦੂਰੀ ਰਿਕਸ਼ਾ ਚਲਾ ਕੇ ਆਪਣਾ ਕੰਮ ਚਲਾ ਰਹੇ ਨੇ, ਪਰ ਕੋਸ਼ਿਸ਼ ਸਰਕਾਰ ਨੂੰ ਚਾਹੀਦੀ ਕਿ ਕਿ ਉਹਨਾਂ ਦੇ ਬੱਚੇ ਤਾਂ ਵਿਚਾਰੇ ਉਹੋ ਜਿ, ਇਹੋ ਜਿਹੇ ਨਾ ਬਣਨ, ਸਰਕਾਰ ਦਾ ਇਹ ਫਰਜ਼ ਬਣਦਾ ਹੈਗਾ ਜੇ ਦੇਖੋ ਸਰਕਾਰ ਕਿੰਨਾ ਪੈਸਾ ਖਰਚ ਕਰਦੀ, ਵੀ ਮਤਲਬ ਕਿੱਤੇ ਕਿਤੇ ਕਿੰਨਾ ਪ ਪੈਸਾ ਖਰਚ ਕਰਦੀ ਏ ਪਰ ਸਰਕਾਰ ਨੂੰ ਜਿਹੜੇ ਇਹ ਚੀਜ਼ ਨੇ, ਇਹ ਕਰਨੇ ਚਾਹੀਦੇ ਨੇ, ਇਹ ਜਿਹੜੇ ਕੋਈ ਗਰੀਬ ਬੱਚੇ ਦੀ, ਐਜੂਕੇਸ਼ਨ ਅਗਰ ਇਕ ਕਿਸੇ ਘਰ ਦੇ ਵਿੱਚ ਇੱਕ ਬੱਚਾ ਪੜ੍ਹ ਲਿਖਿਆ ਨਾ, ਤੇ ਸਮਝ ਉਹਦੀ। ਅਹ ਜਿਹੜਾ ਪਰਿਵਾਰ ਉੱਤਰ ਜਾਂਦਾ, ਉਹਦੇ ਪਿੱਛੇ ਵਧੀਆ ਪੜ੍ਹਾਈ ਕਰ ਲਦੇ ਬੰਦਾ।
ਸਹੀ ਗੱਲ ਏ, ਉਹ ਆਪਣੇ ਗਰੀ ਜਿਹੜੀ ਗਰੀਬੀ ਉਹਦੇ ਮਾਂ ਬਾਪ ਨੇ ਦੇਖੀ ਏ। ਠੀਕ, ਉਹ ਉਹ। ਗ਼ਰੀਬ ਬੰਦਾ ਚਾਹੁੰਦਾ ਹੈ, ਕਿ ਉਹ ਸਥਿਤੀ ਮੇਰਾ ਬੱਚਾ ਨਾ ਦੇਖ ਪਾਏ।
ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਤੁਸੀਂ ਦੇਖਦੇ ਹੋਣੇ ਭਾਜੀ ਜਿਹੜੇ ਆਪਣੇ ਗਰੀਬ ਬੱਚੇ ਹੁੰਦੇ ਨੇ, ਜਿਹੜੇ ਰਿਕਸ਼ਾ ਵਾਲੇ ਮਜ਼ਦੂਰ, ਦਿਹਾੜੀ ਮਜ਼ਦੂਰ ਬੱਚੇ ਹੁੰਦੇ ਨੇ ਉਹੀ ਬ ਚ ਦੇਖੋ ਨਾ ਤੁਸੀਂ ਪੜ੍ਹਾਈ ਖਚਾੱ ਆਉਂਦੇ ਨੇ ਤੇ ਜਿਹੜੇ ਆਈ ਆਈ ਆਈ ਐ ਐੱਸ ਬਣਦੇ, ਆਈ ਪੀ ਐੱਸ ਬਣਦੇ ਨੇ ਜਾਂ ਹੋਰ ਕੁੱਝ ਬਣਦੇ ਵਧੀਆ। ਉਹਦੇ ਬਣਦੇ ਨੇ ਉਹ ਉਹੀ ਬੱਚੇ ਪ੍ਰਾਪਤ ਕਰਦੇ ਨੇ, ਗਰੀਬ ਦੇ ਬੱਚੇ ਹੀ ਪ੍ਰਾਪਤ ਕਰ ਜਿਹੜੇ। ਸਾਡੇ ਅਮੀਰ ਦੇ ਬੱਚੇ ਨੇ ਉਹ ਤਾਂ ਅ ਕਾਲਜ਼ ਚ ਜਾਂਦੇ, ਹੋਸਟਲਾਂ ਚ ਰਹਿੰਦੇ ਨੇ ਵਧੀਆ ਖਾਂਦੇ ਪੀਂਦੇ, ਉਹਨਾਂ ਨੂੰ ਕੋਈ ਲੋ ਨੂੰ ਪਤਾ ਕੀ ਅਸੀਂ ਬਿਜਨਸ ਕਰਨਾ ਹੈਗਾ, ਉਹਨਾਂ ਨੂੰ ਲੋ ਨੌਕਰੀ ਦੀ ਲੋੜ ਹੀ ਨਹੀਂ। ਉਹ ਇਸ ਕਰਕੇ ਉਹ ਬਿਜਨਸ ਸੀਮਤ ਤੱਕ ਪੜ੍ਹਾਈ ਕਰਦੇ ਨੇ, ਅੱਗੇ ਕੁਛ ਕਰਦੇ ਨੀ ਉਹ
ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਬਿਹਾਰ ਕਿੰਨਾ ਪਿਛੜਾ ਹੋਇਆ ਸ਼ਹਿਰ ਏ।
ਹਾਂਜੀ ਹਾਂਜੀ ਹਾਂਜੀ।
ਬਿਹਾਰ ਦੇ ਮਤਲਬ ਕਿ ਝੋਪੜੀਆਂ ਚ ਰਹਿਣ ਵਾਲੇ ਬੱਚੇ ਹੁਣ ਆਈ ਏ ਐੱਸ ਬਣ ਰਹੇ, ਆਈ ਪੀ ਐਸ ਬਣ ਰ, ਪੁਲਿਸ ਅਫਰ, ਆਰਮੀ ਚ ਜਾ ਰਹੇ ਨੇ
ਬਿਲਕੁਲ ਬਿਲਕੁਲ ਹੋਰ ਬਕੁ ਤੁਸੀਂ ਦੇ ਭਾਜੀ ਸਾਡੇ ਇੱਧਰ ਦਿੱਲੀ ਹੋ ਜੀ ਅਸੀਂ ਰਹਿੰਦੇ ਹਾਂ। ਇੱਥੇ ਜੇ ਘੱਟੋ ਘੱਟ ਸਮ ਮੰਨ ਲਓ ਅਹ ਪੱਚੀ ਤੀਹ ਪ੍ਰਸੈਂਟ ਜਿਹੜਾ ਨਾ ਬਹਾਰੀ ਕੰਮ ਕਰਦਾ ਹੈਗਾ, ਦਿਹਾੜੀ ਵੀ ਮਜ਼ਦੂਰੀ ਉਹ ਬਾਰੀ ਕਰਦਾ ਹੈ, ਗਗਾ ਨਾਲੇ ਜਿਹੜਾ ਫਿਰ ਜਿਹੜੇ ਵੱਡੇ ਅਧਿਕਾਰ ਤੋਂ ਲੈ ਕਰਕੇ ਉਹ ਛੋਟੇ ਤਾਂ ਸਾਰੇ ਦਾਦਾ ਦਾਦੀ ਬਿਆਰੀ ਬਣੀ ਹੋਈ ਨੇ।
ਹਾਂਜੀ ਹਾਂਜੀ।
ਕਿਉਂਕਿ ਉਹਨਾਂ ਕੋਲ ਐਜੂਕੇਸ਼ਨ ਵੀ, ਉਹ ਮਿਹਨਤ ਵੀ ਕਰਦੇ ਨੇ। ਉਹ ਮਤਲਬ ਅੱਗੇ ਤਾਂ ਇਹ ਨਹੀਂ ਪਿੱਛੇ ਦੇਖਦੇ ਕਿ ਕੰਮ ਛੋਟਾ ਜਿਹਾ ਵੱਡਾ ਉਹਨਾਂ ਨੇ ਕੰਮ ਕਰਨਾ ਹੈਗਾ।
ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਹੈ ਭਾਜ਼ੀ।
ਹਮ ਇਹ ਚੀਜ਼ ਹੈਗੀ, ਤੇ ਇਹੀ ਐਜੂਕੇਸ਼ਨ ਦਾ ਮਤਲਬ ਵੀ ਇਹ ਕਿ ਅਸੀਂ ਭਾਜੀ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇਈਏ, ਪੜ੍ਹਾਈਏ ਲਿਖਾਈਏ, ਉਹਨਾਂ ਨੂੰ ਅੱਗੇ ਕਾਮਯਾਬ ਬਣਾਈਏ ਬੱਚਿਆਂ ਨੂੰ ਆਪਣੇ।
ਹਾਂਜੀ ਹਾਂਜੀ, ਉਹ ਕਹਿ ਦਿੰਦੇ ਨਾ ਐਜੂਕੇਸ਼ਨਸ ਇਜ਼ ਕਿ ਟੂ ਸਕਸੈਸ। ਮਤਲਬ ਕਿ ਐਜੂਕੇਸ਼ਨ ਅਸੀਂ ਸਾਡੇ ਲਈ ਇੰਨੀ ਇੰਪੋਰਟੈਂਟ ਹੈ, ਕਿ ਉਹ ਸਾਨੂੰ ਉੱਚੇ ਮੁਕਾਮ ਤੇ ਲੈ ਜਾਂਦੀ ਹੈ।
ਬਿਲਕੁਲ, ਬਿਲਕੁਲ।
ਦਿਹਾੜੀਦਾਰ ਹੋ ਗਿਆ, ਜਿਵੇਂ ਬੰਦਾ ਉਹ ਬਣਾ ਨਹੀਂ ਸਕਦਾ। ਸਰਕਾਰ ਨੂੰ ਸਟੈਪ ਆਣੇ ਚਾਹੀਦਾ, ਕਿ ਆਪਾਂ ਇਹਨਾਂ ਲਈ ਪੋਲਸੀਆਂ ਬਣਾਈਏ, ਕਿ ਆਪਣਾ ਇਹ ਮਜ਼ਦੂਰਾਂ ਦੇ ਬੱਚੇ ਪੜ੍ਹੀਏ ਠੀਕ ਹੈ, ਚ ਚਾਹੇ ਮਿਡਲ ਕਲਾਸ ਬੰਦਾ ਹੈ, ਉਹ ਵੀ ਆਪਣਾ ਬੱਚੇ ਨੂੰ ਚਾਹੁੰਦਾ ਹੈ। ਕਿ ਮੇਰਾ ਬੱਚਾ ਉੱਚੀ ਮੁਕਾਮ ਤੇ ਜਾਵੇਂ
ਬਿਲਕੁਲ, ਬਿਲਕੁਲ, ਭਾਜੀ, ਬਿਲਕੁਲ। ਤੇ ਦੇਖੋ, ਹਮ। ਬਾਕੀ ਤੁਹਾਡੇ ਪੰਜਾਬ 'ਚ ਤਾਂ ਵਧੀਆ ਕੰਮ ਕਰੀ ਹੈ। ਸਰਕਾਰ ਗਰੀਬਾਂ ਬੱਚੇ ਵਾਸਤੇ ਇਸ ਤਰ੍ਹਾਂ ਕਰਦੀ ਹੋਈ ਨੇ ਕਿਤੇ ਹੋਰ ਇਸ ਤਾਂ ਇਸਟੇਚਾਂ ਤੇ ਨਹੀਂ। ਕਿ ਇਸ ਤਰ੍ਹਾਂ ਕਰਦੀ ਪਈ ਹੋਵੇ, ਤੁਹਾਡੇ ਪੰਜਾਬ ਚ ਵਧੀਆ ਕੰਮ ਕਰੀਏ ਸਰਕਾਰ ਪਰ ਗਰੀਬ ਬੱਚੇ ਬੱਚਿਆਂ ਦੇ ਵਾਸਤੇ ਇਸ ਤਰ੍ਹਾਂ ਕੰਮ ਕਰ ਰਹੀ ਹੈ, ਵਧੀਆ ਸੋਹਣੀ ਗੱਲ ਹੈ। ਹੋਣਾ ਵੀ ਚਾਹੀਦਾ, ਦੇਖੋ ਅੱਜ ਕਿਤੇ ਪੰਜ ਅੱਜ ਅ ਪੰਜਾਬ ਐਤਕੀ ਨੰਬਰ ਵਨ ਉੱਥ ਆਇਆ, ਐਜੂਕੇਸ਼ਨ ਦੇ ਵਿੱਚ ਜੱਥੇ ਪੱਚੀ ਨੰਬਰ 'ਤੇ ਪਹੁੰਚਿਆ ਸੀਗਾ, ਜਿਹੜੇ ਇੰਡੀਅਨ ਦੀ ਸਟੇਟਾਂ ਦੇ ਵਿੱਚ, ਹੁਣ ਪੰਜਾਬ ਨੰਬਰ ਵਨ ਤੇ ਆ ਗਿਆ। ਐਜੂਕੇਸ਼ਨ ਦੇ ਵਿੱਚ ਤੇ ਚੰਗੀ ਗੱਲ ਹੋਣਾ ਵੀ ਚਾਹੀਦਾ ਭਾਜੀ ਦੇਖੋ, ਹਾਂਜੀ ਦੱਸੋ?
ਕਿਉਂਕਿ ਦੇਖੋ ਜੀ ਸਰਕਾਰ ਨਾਲ ਹੀ ਸਾਰਾ ਚੱਲਦਾ, ਠੀਕ ਹੈ, ਜੇ ਕਰ ਸਰ ਕਾਰ ਹੀ ਸਟੈਪ ਨੀ ਠਾਏਗੀ ਤੇ ਆਮ ਬੰਦਾ ਕੀ ਕਰ ਲਏਗਾ।
ਬਿਲਕੁਲ, ਬਿਲਕੁਲ, ਬਿਲਕੁਲ।
ਸਰਕਾਰ ਨੂੰ ਘ ਘੱਟ ਤੋਂ ਘੱਟ ਫੀਸ ਰੱਖਣੀ ਚਾਹੀਦੀ ਹੈ। ਹੁਣ, ਤੁਸੀਂ ਦੇਖਲਓ ਇੱਕ, ਮੈ ਨਾਮ ਨੀ ਯਾਦ ਆ ਰਹੀ, ਜਗ੍ਹਾ ਉੱਥੇ ਫੀਸ ਸਿਰਫ ਅਹ ਮਹੀਨੇ ਦੀ ਹੈਗੀ। ਪੰਦਰਾਂ ਤੋਂ ਵੀਹ ਰੁਪਏ
ਅੱਛਾ।
ਆਮ ਬੰਦਾ ਇਹਨੂੰ ਅਫੋਰਡ ਕਰ ਲਏਗਾ। ਮੈਨੂੰ ਜਗ੍ਹਾ ਯਾਦ ਨਹੀਂ ਆ ਰਹੀ, ਭਾਜੀ ਹਾਂਜੀ, ਆਮ ਬੰਦਾ ਚਾਹੇ ਗ਼ਰੀਬ ਤੋਂ ਗਰੀਬ ਬੰਦਾ ਉਹ ਵੀ ਅਫੋਰਡ ਕਰ ਲਏਗਾ। ਇਹਨੂੰ
ਬਿਲਕੁਲ, ਬਿਲਕੁਲ ਭਾਜੀ ਬਹੁਤ ਅੱਛੀ ਗੱਲ ਨਾ ਹੋਣਾ ਵੀ ਚਾਹੀਦਾ। ਇਸ ਤਰ੍ਹਾਂ ਹੀ ਦੇਖੋ, ਇਹ ਪਤਾ ਐਜੂਕੇਸ਼ਨ ਕਰਕੇ ਕੀ ਹੁੰਦਾ, ਜਿੱਥੇ ਬਾਹਰ ਮੁਲਕਾਂ ਚ ਦੇਖੋ ਤੁਸੀਂ ਨਾ ਤਾਂ ਕੋਈ ਭਿਖਾਰੇ ਮਿਲੇਗਾ। ਨਾ ਕੋਈ ਇਸ ਤਰ੍ਹਾਂ ਕੋਈ ਇਹ ਕੋਈ ਇਸ ਤਰ੍ਹਾਂ ਕੋਈ ਗਰੀਬ ਗੁਰੂਬ ਮਿਲੇਗਾ। ਜਿਹਨੂੰ ਕੁਛ ਆਉਂਦਾ ਨੀ ਹੋਵੇ, ਗ਼ਰੀਬੀ ਉਹ ਹੋਣ ਉਹ ਹੋਵੇਗਾ, ਜਿਹੜਾ ਕਿ ਵਧੀਆ ਅਹ ਜਿਹੜਾ ਵਧੀਆ ਰਹਿਣ ਸਹਿਣ ਉਹਦਾ ਉਹ ਵੀ ਗ਼ਰੀਬ ਹੋ ਗਿਆ, ਬਾਹਰ ਮੁਲਕਾਂ ਚ ਸਾਡੇ ਇੱਥੇ ਗਰੀਬ ਉਹ ਨੇ ਜਿਹੜੇ ਵਿਚਾਰੇ ਪੜ੍ਹੇ ਲਿਖੇ ਨੀ, ਵਿਚਾਰੇ ਉਹਨਾਂ ਨੂੰ ਕੋ ਪਤਾ ਹੀ ਨਹੀਂ ਦੁਨੀਆ ਬਾਰੇ ਕਿ ਅਸੀਂ ਕਿ ਕਿਹੜੀ ਦੁਨੀਆਂ ਚ ਰਹਿ ਰਹੇ ਹਾਂ, ਤੇ ਗਰੀ
ਬਾਹਰ ਐੰਨੀ ਵਧੀਆ, ਦੱਸੋੱ ਦਸੋ ਭਾਜੀ ਕੋਈ
ਹਾਂ ਬਾਹਰ ਜਿਹੜੇ ਮੁਲਕਾਂ ਚ ਜਿਹੜੇ ਲੋਕ ਰਹਿੰਦੇ ਨੇ, ਉਹ ਪੜ੍ਹੇ ਲਿਖੇ ਨੇ ਸਮਝਦਾਰ ਨੇ, ਉਹ ਜ਼ਿੰਦਗੀ ਵਧੇ ਜੀ ਰਹੇ ਨੇ ਗਰੀਬ ਹੋਣ ਦੇ ਬਾਵਜੂਦ ਵੀ ਸਾਡੇ ਜਿਦੇ ਕੀ ਹੈ ਲੋਕ ਅਨਪੜ੍ਹ ਵੀ ਲ ਉਹ ਨੇ ਨਾ ਉਹ ਗਰੀਬਾਂ ਵਾਲੀ ਜਿੰਦ ਜੀ ਰਹੇ ਨੇ ਜਿਹੜੇ ਅਨਪੜ੍ਹ ਨੇ ਵਿਚਾਰੇ ਜਾਂ ਮਤਲਬ ਉਹਨੂੰ ਪਤਾ ਨ ਨਹੀਂ ਉੱਦ ਜਿਹੜੇ ਅੱਜ ਕੱਲ੍ਹ ਜਿਹੜੀ ਚੀਜ਼ਾਂ ਨੇ ਉਹਨਾਂ ਦੇ ਟੁੱਟੇ ਹੋਏ ਨੇ ਮੇਨ
ਹਾਂਜੀ ਹਾਂਜੀ, ਬਾਹਰ ਇੰਨੀ ਵਧੀਆ ਐਜੂਕੇਸ਼ਨ ਏ ਨਾ ਕਿ ਬੱਚੇ ਨੂੰ ਨਾ ਬਰਡਨ ਹੈਗਾ। ਠੀਕ ਹੈ ਜੀ, ਬੱਚੇ ਆਰਾਮ ਨਾਲ ਆਪਣਾ ਕੰਮ ਕਰਦੇ ਪਏ ਨੇ, ਠੀਕ ਹੈ, ਮਾਂ ਪਿਓ ਨੂੰ ਕੋਈ ਟੈਂਨਸ਼ਨ ਨਹੀਂ ਆ‌‌ ਰਹੀ ਕਿਉਂਕਿ ਐਜੂਕੇਸ਼ਨ ਸਰਕਾਰ ਨੇ ਬਾਹਰ ਕੰਟਰੀ ਚ ਐੰਨੀ ਵਧੀਆ ਕਰਤੀ ਹੈ। ਕਿ ਜਿਹੜੇ ਸਾਡੇ ਇੰਡੀਆ ਦੇ ਬੱਚੇ ਨੇ ਉਸ ਤੋਂ ਵੱਧ ਇੱਕ ਦੋ ਲੈਵਲ ਵੱਧ ਹੀ ਐਜੂਕੇਸ਼ਨ ਉਹਨਾਂ ਨੂੰ ਦਿਮਾਗ ਚ ਪਾਈ ਹੋਈ ਹੈ।
ਬਿਲਕੁਲ-ਬਿਲਕੁਲ।
ਹਾਂਜੀ। ਚਲੋ ਵਧੀਆ-ਵਧੀਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ।
ਹਾਂਜੀ। ਸਤਿ ਸ਼੍ਰੀ ਅਕਾਲ ਜੀ, ਓਕੇ ਜੀ, ਭਾਅ ਜੀ